ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਵਧੀਆ ਵਧੀਆ ਤੁਸੀਂ ਦੱਸੋ ਤੁਸੀਂ ਕਿੱਦਾਂ। ਵਧੀਆ ਹੋਰ ਮੈਂ ਤੇ ਯਾਦ ਹੀ ਕਰ ਰਹੀ ਸੀ ਤੁਹਾਨੂੰ ਬਹੁਤ ਕਿਨੇ ਦਿਨ ਹੋ ਗਏ ਤੁਹਾਡਾ ਫੋਨ ਹੀ ਨਹੀ ਆਇਆ। ਜੀ
ਅਸੀਂ ਵੀ ਕਰਦੇ ਹਾਂ ਬਟ ਟਾਈਮ ਨੀ ਲੱਗਿਆ ਸੀਗਾ।
ਆਹੋ ਤੁਸੀਂ ਬਿਜੀ ਬੰਦੇ ਉਹ ਦੇ ਹੋ ਨਾ ਤੁਹਾਨੂੰ ਕਿਥੋਂ ਯਾਦ ਆਏਗੀ।
ਯਾਦ ਆਈਆਈ ਤਾਂ ਹੀ ਕਾਲ ਕੀ
ਹਾਂ ਇਹ ਤੇ ਹੈ ਹਾਂ ਸੁਣਾਓ ਕਰ ਸਭ ਵਧੀਆ।
ਹਾਂਜੀ ਸਾਰੇ ਵਧੀਆ ਜੀ। ਤੁਸੀ ਦੱਸੋ ਬਸ ਵਧੀਆ।
ਤੁਸੀਂ ਦੱਸੋ ਕਿਤੇ ਘੁੰਮਣ ਨੀ ਜਾ ਨਾ ਛੁੱਟੀਆਂ ਤੇ।
ਜਾਵਾਂਗੇ ਕੱਲ ਤੋਂ ਜਾਵਾਂਗੇ ਘੁੰਮਣ।
ਅੱਛਾ, ਘੁੰਮਨ ਜਾਓਗੇ। ਸ਼ੋਪਿੰਗ ਹੋ ਗਈ ਏ, ਜੋ ਘੁੰਮਣ ਚੱਲੇ ਓ। ਜੇ ਬਗੈਰ ਸ਼ੋਪਿੰਗ ਤੋਂ ਹੀ ਘੁੰਮ ਆੳਗੇ।
ਨਹੀਂ ਬਗੇਰ ਸ਼ੋਪਿੰਗ ਤੇ ਜ ਜਦੋਂ ਘੁੰਮਣ ਜਾਵਾਂਗੇ ਓਦੋ ਹੀ ਸ਼ੋਪਿ ਗ ਹੋ ਜੂਗੀ ਨਾਲ ਦੇ ਨਾਲ ਹੀ, ਆਹੋ ਓਦੇ ਚ ਬੈਨੀਫਿਟ ਏ ਰੈਂਦਾ ਕਿ ਬਈ ਤੁਹਾਨੂੰ ਸਪੈਸ਼ਲ ਨੀ ਜਾਣਾ ਬਊਗਾ। ਤੇ ਨਾਲੇ ਜਦ ਤੁਸੀ ਜਾਓ ਗੇ ਨਾ ਮਤਲਬ ਕੀ ਹੁੰਦੇ ਜੇ ਤੁਸੀਂ ਪੈਲਾਂ ਸ਼ੋਪ ਪਿੰਗ ਕਰੋ। ਫਿਰ ਤੁਸੀਂ ਘੁੰਮਨ ਜਾਓਗੇ, ਫੇਰ ਤੁਹਾਨੂੰ ਹੋਰ ਵੱਖਰੀਆਂ, ਵੱਖਰੀਆਂ ਚੀਜਾ ਦੇਖੋਗੇ ਤੇ ਪਸੰਦ ਆਜੂਗੀ। ਫਿਰ ਓਦੋਂ ਫਿਰ ਬਜਟ ਨੀ ਹੁੰਦਾ। ਹਨਾ, ਤੇ ਦੋ ਗੱਲਾਂ ਹੋ ਜਾਂਦੀਆਂ ਨੇ ਤੇ ਕਰਕੇ ਜਦੋਂ ਘੁੰਮਨ ਜਾਂਦੇ ਸਗੋ ਓਥੋਂ ਹੀ ਬਾਏ ਕਰ ਲੈਣਾ ਜਾ ਕੇ।
ਐ ਵੀ ਸਹੀ ਕੈ ਰੇ ਓ।
ਮੈਨੂੰ ਤੇ ਏਹ ਵਦੀਆ ਲੱਗਦਾ ਕਿ ਵੀ ਨਾਲ ਹੀ ਜਾਓ, ਤੇ ਮਤਲਬ ਕੱਲ ਜਾਵਾਂਗੀ ਤੇ ਇਹ ਝੁਮਕੇ ਝੁਮ ਕੇ ਜੇੜੇ ਵੀ ਮਤਲਬ
ਕਈਆਂ ਨੂੰ ਹੁੰਦਾ ਮੈਨੂੰ ਨਹੀ ਹੈ।
ਮੈਨੂੰ ਇਨਾ ਜਾਦਾ ਨਾ, ਮੰਨੋ ਗੇ ਬੈਡ ਚ ਨਾ ਏਕ ਡੱਬਾ ਪਿਆ ਜੀਦੇ ਵਿੱਚ ਅਹ ਘੱਟੋ ਘੱਟ ਵੀ ਤੀਹ ਜੋੜੀ ਝੂਮਕੇ ਪਏ ਆ।
ਓਹੇ, ਓਹੇ, ਅੱਛਾ ਜੀ।
ਉਹਨਾਂ ਦੀ ਰੇਂਜ ਪਤਾ ਕੀ ਆ? ਪੰਜ ਸੌ, ਸੱਤ ਸੌ, ਛੇ ਸੌ, ਤਿੰਨ ਸੌ, ਦੋ ਸੌ ਠੀਕ ਆ ਆਹੋ ਤੇ ਉਹ ਸਾਰੇ ਇੱਕ ਇੱਕ ਸੂਟ ਦੇ ਨਾਲ ਦੇ ਹੈਗੇ ਆ ਕੋਈ ਉਹ ਹੈਗਾ ਜਿਹੜਾ ਇੱਕ ਦੋ ਸੂਟਾਂ ਤੇ ਇੱਕ ਇੱਕ ਝੁਮਕੇ ਸੇਮ ਚੱਲ ਜਾਣਗੇ
ਅੱਛਾ
ਹੂੰ
ਮੇਰਾ ਪਤਾ ਕਿਵੇ ਮੈਨੂੰ ਨਾ ਪਾਉਣੇ ਆਉਂਦੇ ਆ ਨਾ ਉਤਰਨੇ ਆਉਂਦੇ ਆ
ਨਾ ਨਾ ਹਨ ਨਾ ਤੇ ਮੈਨੂੰ ਤੇ ਮਤਲਬ
ਪਾਏ ਹੋਏ ਨ ਤੇ ਬਸ ਇਹੀਓ ਹੀ ਪਏ ਦੇ ਨੇ
ਮੈਂ ਮੈਨੂੰ ਤੇ ਹੀ ਲੱਗਦਾ ਕਿ ਮੈਂ ਗੋਲਡ ਦੇ ਪਾਲੇ ਤੇ ਮੇਰਾ ਝੁਮਕਿਆਂ ਦਾ ਸ਼ੌਂਕ ਖਤਮ ਹੋਜੂਗਾ
ਆਹੋ ਹੁਣ ਮੈਨੂੰ ਇਹ ਵਾਲ ਮੈਂ ਵਾਲੀਆਂ ਪਾਈਆਂ ਹੋਈਆਂ ਨੇ ਤੇ ਵਾਲੀਆਂ ਆਪੇ ਪੈਂਦੀਆਂ ਵੀ ਨੀ ਤੇ ਆਪੇ ਲੈਂਦੀਆਂ ਵੀ ਨੀ
ਹਾਂ
ਤੇ ਉਹ ਪਰਮਾਨੈਂਟ ਪਏ ਹੋਏ ਨੇੇ ਕੋਈ ਫੰਕਸ਼ਨ ਹੋਏ ਮੈਂ ਤਾਂ ਇਦ ਹੀ ਅਟੈਂਡ ਕਰਕੇ ਆ
ਅੱਛਾ ਨਹੀਂ ਮੈਨੂੰ ਤਾਂ ਸੂਟ ਦੇ ਨਾਲ ਦਾ ਚਾਹੀਦਾ ਹੁਣ ਦੱਸਿਆ ਮੈਂ ਪਹਿਲਾਂ ਤੇ ਭਾਰੀ ਭਾਰੀ ਸੂਟ ਅੱਛਾ ਉਹ ਮੈਂ ਘਰੇ ਤਾਂ ਮਤਲਬ ਸਿੰਪਲ ਕੱਪੜੇ ਪਾ ਕੇ ਰੱਖਦੀ ਪਜਾਮੇ, ਟੀ-ਸ਼ਰਟ ਹੁਣ ਜਦੋਂ ਮੈਂ ਭਾਹਰ ਜਾਂਦੀ ਹਾਂ ਨਾ, ਬਾਹਰ ਜਾਣ ਵਾਸਤੇ ਮੈਂ, ਮਤਲਬ ਉਹੀ ਸੂਟ ਵੀ ਭਾਰੀ ਹੁੰਦੇ ਆ ਤੇ ਉਹਨਾਂ ਦੇ ਨਾਲ ਝੁਮਕੇ ਵੀ, ਹੁਣ ਕੀ ਹੋ ਗਿਆ ਹੁਣ ਮੈਂ ਸਿਰਫ ਬੇਸਿਕ ਆਣ-ਜਾਣ ਵਾਸਤੇ ਸੂਟ ਖਰੀਦੇ ਐ।
ਅੱਛਾ ਮੈਚਿੰਗ ਦੇ, ਹਰ ਸੂਟ ਦੀ ਮੈਚਿੰਗ ਤੇ ਝੁਮਕੇ
ਹਾ ਮਤਲਬ, ਇਹ ਇੱਕ ਅਦ ਮੈਂ ਦੱਸ ਦਿੱਤਾ। ਉਹ ਮਤਲਬ ਕਿ ਕੋ-ਇੰਸੀਡੈਂਟ ਹੋਊਗਾ ਕਿ ਇੱਕ-ਇੱਕ ਝੁਮਕਾ ਦੋ ਸੂਟ ਨਾਲ ਚੱਲ ਰਹੇ ਨੇ, ਇੱਕ ਝੁਮਕੇ ਜਿਹੜੇ ਹਨਾ, ਹਾਂ ਉਹ ਕੋ-ਇੰਸੀਡੈਂਟ ਹੋਊਗਾ ਵਰਨਾ ਸਾਰਿਆਂ ਦੇ ਅਲੱਗ-ਅਲੱਗ ਆ।
ਅੱਛਾ ਜੀ
ਆਹ ਹ ਆਹੋ ਜਿਨਾਂ ਨਾਲ ਅਲੱਗ ਟੋਪਸ ਚਾਹੀਦੇ ਆ ਤੇ ਟੋਪਸ ਤਾਂ ਫਿਰ ਮੈਂ ਘੱਟ ਪਾਣੀ ਹਾਂ ਬਟ ਮੈਨੂੰ ਝੁਮਕੇ ਜਿਹੜੇ ਹੁੰਦੇ ਹੈ ਨਾ ਵੈਸਟਰਨ ਆਪਣੇ ਇੰਡੀਅਨ ਸੋਰੀ ਹਨਾ ਕਿ ਬਈ ਇਹ ਮੈਨੂੰ ਇੰਨਾ ਕਰੇਜ ਹੈ ਨਾ ਮਤਲਬ, ਆਹ ਹਾ ਜੇ ਸੂਟਕੇਸ ਭਰ ਕੇ ਦੇਦੋਗੇ ਮੈਂ ਉਹੀ ਖੁਸ਼ ਹੋ ਕੇ ਲੈ ਲੂੰਗੀ।
ਮੇਰੇ ਕੋਲ ਤੇ ਮਤਲਬ ਆਰਟੀਫਿਸ਼ਲ ਜੂਲਰੀ ਬਹੁਤ, ਮਤਲਬ ਇੱਕ ਮੈਂ ਮੇਰੀ ਮੈਰਿਜ ਹੋਈ ਸੀ ਤੇ ਇੱਕ ਸੈਟ ਲਿਆ ਸੀ। ਲਹਿੰਗੇ ਦੇ ਨਾਲ ਤੇ ਇੱਕ ਦੋ ਜੂਨ ਕੀ ਹੋਰ ਨੇ ਬਸ। ਮਤਲਬ ਤਿੰਨ-ਚਾਰ ਹੋਏਗੇ ਬਸ। ਇਸ ਤੋਂ ਇਲਾਵਾ ਕੁਛ ਨੀ
ਅੱਛਾ
ਨੀ ਹੈ ਝੁਮਕੇ-ਝਾਮਕੇ ਦਾ।
ਹਾਏ ਓ ਨਹੀਂ ਮੈਨੂੰ ਤਾਂ ਝੁਮਕੇ, ਚੂੜੀਆਂ, ਪਾਯਲਾਂ ਇੰਨੀਆਂ ਪਸੰਦ ਹੈ ਨਾ ਤੋ ਮਤਲਬ
ਮੈਂ ਅੱਜ ਤਕ ਖੋਲ ਕੇ ਉਹ ਪਾਈਆਂ ਵੀ ਨੀ
ਪਾਵਾਂ ਨਾ ਪਾਵੇ, ਭਾਵੇਂ ਨਾ ਪਾਵਾਂ ਮੈਂ ਪਰ ਉਹ ਰੱਖੀ ਹੋਣੀ, ਹੁਣ ਮੈਂ ਦੋ-ਦੋ ਜੋੜੀ ਚਾਂਦੀ ਦੀ ਖਰੀਦ ਕੇ ਰੱਖੀ ਖਰੀਦ ਕੇ ਰੱਖੀ ਆ ਹੋਈਐ। ਤੇ ਸਾਡੇ ਨਾ ਪੀਦੇ ਹੈਗੇ ਆ
ਅੱਛਾ
ਤੇ ਜਿੱਦਾਂ ਨਾ ਉਹ ਉਸ ਵੇਲੇ ਕੀ ਕਹਿੰਦੇ, ਲੋਕੀ ਉੱਥੇ ਨਾ ਉਹ ਪਹਿਲਾਂ ਲੋਕੀ ਵਾਰੀ ਵਾਰੀ ਪੈਲਾਂ ਨੀ ਪਾਉਂਦੇ ਹੁੰਦੇ। ਜਿਹੜੇ ਵੱਜਦੀਆਂ ਹਨਾ ਤੇ ਲੋਕੀ ਉਹ ਵਾਲੀ ਪਾਉਂਦੇ ਆ ਸਾਡੇ ਸਾਰੇ ਹਨਾ। ਤੇ ਮੈਂ ਜੇ ਮੈਂ ਚਾਂਦੀ ਦੀ ਜਦੋਂ ਪਾਇਲ ਲੈਣੀ ਆ। ਤੇ ਉਹ ਕੁੜੀਆਂ ਵਾਲਾ ਡਿਜ਼ਾਈਨ ਟਰੈਡ ਚੱਲ ਪਿਆ।
ਜੋ ਕੜੇ ਵੱਕਣ ਬਣੀਆਂ ਹੁੰਦੀਆਂ ਨੇ,
ਨਹੀਂ ਨਹੀਂ ਨਹੀਂ।
ਹੂੰ
ਹੁੰਦੀ ਆ ਤੇ ਮੈਂ ਤੁਹਾਨੂੰ ਫੋਟੋ ਸ਼ੇਅਰ ਕਰੂੰਗੀ। ਕਦੇ, ਆਹੋ ਤੇ ਮਤਲਬ ਉਹ ਜਿਹੜਾ ਡਿਜਾਇਨ ਹੈ ਨਾ ਕੁੜੀਆਂ ਦਾ, ਤੇ ਮੈਨੂੰ ਉਹ ਡਿਜਾਇਨ ਬੜਾ ਪਸੰਦ ਆ। ਤੇ ਮੈਂ ਦੋ ਜੋੜੀ ਪਾਇਲ ਲਈਆਂ ਤੇ ਮਤਲਬ ਮੈਨੂੰ ਬਹੁਤ ਪਸੰਦ ਆ। ਮ ਮੇਰਾ ਦੂਜੀ ਪਲੈਨਿੰਗ ਚੱਲ ਰਹੀ ਹੈ ਕਿ ਮੈਂ ਜਿੱਦਾਂ ਹੀ ਸੈਲਰੀ ਆਉਗੀ ਮੈਂ ਦੁਬਾਰ ਲ
ਮੈਨੂੰ ਨੀ ਇਹ ਸ਼ੋਕ ਇਨਾ ਮੈਨੂੰ ਚੱਪਲਾਂ ਦਾ ਸ਼ੌਕ ਬਹੁਤ ਤੇ ਮੇਰੇ ਕੋਲ ਮਤਲਬ
ਮੈਨੂੰ ਨਾ ਸਾਰੀਆਂ ਚੀਜ਼ਾਂ ਦਾ ਮੈਨੂੰ ਮੈਨੂੰ ਸਵਾਰਨ ਲਈ ਨਾ ਜਿਹੜੀ ਮਰਜ਼ੀ ਸ਼ਹਿ ਫੜਾ ਦੋ।
ਅੱਛਾ
ਹਾਂ ਘਰੇ ਮੈਂ ਘਰੇ ਮੈਂ ਏਦਾਂ ਹੀ ਰਹਿੰਦੀ ਹਾਂ ਬਣ ਕੇ ਘਰੇ ਮੈਨੂੰ ਕੁਛ ਨੀ ਪਾਉਣਾ ਠੀਕ ਆ ਬ ਬਾਹਰ ਮਤ ਮਤਲਬ ਜੇ ਮੈਂ ਬਾਹਰ ਜਾਣਾ ਤੇ ਮੈਂ ਮੈਨੂੰ ਮੈਂ ਹੇਅਰ ਜੈਲ ਆਉਂਦਾ ਨਾ ਜਿੱਦਾਂ ਹਾਂ। ਵਾਲ ਨਾ ਉੱੜਨ ਤੁਹਾਡੇ ਵਾਲ ਨਾ ਖਰਾਬ ਹੋ ਜਾਏ।
ਅੱ
ਵਾਲਾ ਲਈ ਜੈਲ ਅਲਗ ਆਂਦਾ। ਵਾਹ ਤੇ ਆਹੋ ਸਾਰੀਆਂ ਚੀਜ਼ਾਂ ਸਿਰਮ ਅਲੱਗ ਲੈ ਕੇ ਆਉਣਾ ਮੈਂ ਸ਼ੈਂਪੂ ਅਲਗ ਕੰਡੀਸ਼ਨਰ ਮਤਲਬ ਮੈਨੂੰ ਬਾਹਰ ਜਾਣ ਵੇਲੇ ਓਦਾ ਕਿ ਮੇ ਤੋਂ ਸੋਣਾ ਕੋਈ ਲੱਗ ਨਾ ਜਾਵੇ ਹਨਾ ਮਤਲਬ ਮੈਂ ਆਪਣੀ ਨਜ਼ਰਾਂ ਚ ਮੈਂ ਸੋਹਣੀ ਹੋਣੀ ਚਾਹੀਦੀ ਭਾਵੇਂ ਕੋਈ ਹੀਰਿਆ ਦਾ ਹਾਰ ਪਾ ਕੇ ਟੈਮ ਮੈਨੂੰ ਉਹ ਨੀ ਮੈਟਰ ਕਰਦਾ ਮੈਨੂੰ ਬਸ ਇਹ ਲੱਗ ਕਿ ਮੈਂ ਤ ਮੈਂ ਸੈਟ ਫਾਈ ਹਨਾ ਕਿ ਆਪਣੇ ਆਪ ਤੋਂ ਕਿ ਮੈਂ ਸੋਹਣੀ ਲੱਗ ਰਹੀ ਆ ਮੇਰੇ ਤੇ ਇਹ ਚੀਜ਼ ਫ ਹੈ ਫਿਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਕਿ ਵੀ ਕਿਸੇ ਨੂੰ ਕੀ ਚੰਗਾ ਲੱਗ ਰਿਹਾ ਕੀ ਨਹੀਂ ਲੱਗ ਰਿਹਾ ਮੈਨੂੰ ਲੱਗ ਰਿਹਾ ਨਾ ਮੈਂ ਸੋਹਣੀ ਲੱਗ ਰਹੀ ਹੈ ਹਾਂ ਝੁਮਕਿਆਂ ਦੇ ਕਨੈਕਸ਼ਨ ਤੋਂ ਮੈਂ ਦਿਖਾਂਉਗੀ ਤੁਹਾਨੂੰ ਕਿ ਮੈਂ ਕਿੰਨੇ ਇਕੱਠੇ ਕੀਤੇ ਹੁਣ ਮੈਂ ਕੱਲ ਕੱਲ ਯਾ ਪਰਸੋ ਮੈਂ ਫੇਰ ਖਰੀਦਨੇ ਆ। ਮੇਰੇ ਕੋਲ ਤਿੰਨ ਸੂਟ ਪਏ ਤੇ ਤਿੰਨਾਂ ਦੇ ਨਾਲ ਤੇ ਹੈ ਨਹੀ ਹੈਗੇ।
ਅੱਛਾ ਜੀ, ਨਹੀਂ ਮੈਨੂੰ ਚੱਪਲਾਂ ਦਾ ਤੇ ਸ਼ੌਕ ਹੈਗਾ ਹੈ।
ਮੈਨੂੰ ਹੈਗਾ, ਚੱਪਲਾਂ ਦੇ ਵੀ ਹੈਗਾ। ਮੰਨੋਗੇ ਸਮੇਟ, ਸਮੇਟ ਕੇਨਾ ਬੈਡ ਚ ਪਾ ਦਿੱਤੀ ਹੈ ਮੇਰੀ ਮੰਮੀ ਨੇ ਕਿਯੁਕਿ ਮੈਂ ਹਨਾ ਕੰਮ ਕਾਰ ਕਰਦੀਆ ਤੇ ਵਾਧੂ, ਤੇ ਮੈਂ ਓ ਦੋ-ਤਿੰਨ ਜਾਦਾ ਹੁੰਦੀ
ਆਹ, ਓਹ ਤੇ ਜੇੜਾ ਬੰਦਾ ਬਾਰ-ਅੰਦਰ ਜਾਂਦਾ ਤੇ ਓਨੂੰ ਤੇ ਚਪਲਾ ਚਾਹੀਦਾ।
ਹਾਂ, ਤੇ ਮਤਲਬ ਹੁਨ ਤਾਂ ਮਤਬ ਕਿਸੇ ਦਾ ਵੱਡਾ ਸਾਈਜ਼ ਆਜੂਗਾ ਨਾ ਘਰੇ ਬਡੇ ਗਿਫਟ ਤੇ ਹੁਣੇ ਵੀ ਟਰ ਦੀ ਕੁੜੀ ਦਾ ਬਰਡੇ ਸੀਗਾ। ਓਹ, ਓਦੇ ਬਡੇ ਗਿਫਟ ਤੇ ਸੈਂਡਲ ਆਏ। ਅ ਓਨੂੰ, ਓਨੂੰ ਆਏ ਨੀ ਆ ਗਏ ਹੁਣ ਗਿਫਟ ਤਾਂ ਵਾਪਿਸ ਵੀ ਨੀ ਹੋਣਾ ਠੀਕ ਹੈ ਤੇ ਉਹ ਮੈਨੂੰ ਫੜਾ ਗਲੇ ਮਾਸੀ ਤੂੰ ਪਾ ਲਈ ਤੈਨੂੰ ਚੰਗੇ ਲੱਗੂਗੇ ਇਹ ਹੁੰਦਾ ਮੇ ਤੇ ਨਾਲ ਮੈਨੂੰ ਕੱਪੜਿਆਂ ਦਾ, ਜੁ ਕੜੇ ਚੂੜੀਆਂ ਦਾ ਹਨਾ
ਹੁੰਦਾ ਕਈਆਂ ਨੂੰ ਹੁੰਦਾ ਮੇਰੀ ਛੋਟੀ ਸਿਸਟਰ ਨਾ ਉਹਨੂੰ ਵੀ ਬੜਾ ਸ਼ੌਕਏ ਮਤਲਬ ਉਹਨੂੰ ਜੂਲਰੀ ਹੱਥਾਂ ਚ ਅੰਗੂਠੀਆਂ ਪਾਉਣੀਆਂ ਕੜੇ ਪਾਉਣੇ ਚੂੜੀਆਂ ਉਹਨੂੰ ਬੜਾ
ਬਸ ਅੰਗੂਠੀ ਹਾਂ ਅੰਗੂਠੀ ਦਾ ਮੈਨੂੰ ਹੈਗਾ ਮੇ ਤੂੰ ਅਗੂਥੀ ਨੀ ਪੈਂਦੀ ਉਹ ਡਿੱਗ ਜਾਂਦੀ ਆ ਮੇਰੇ ਤੋਂ ਮੈਨੂੰ ਪਤਾ ਨੀ ਕੀ ਹੁੰਦਾ ਮੈਨੂੰ ਚੂੜੀਆਂ ਬਹੁਤ ਪਸੰਦ ਆ ਚੂੜੀਆਂ ਹੋ ਗਈਆਂ ਪਾਇਲਾਂ ਹੋ ਗਈਆਂ ਹਨਾ ਮਤਲਬ ਮੇਕਅੱਪ ਦਾ ਸਮਾਨ ਹੋ
ਉਹਨੂੰ ਵੀ ਇ ਜੀ ਸ਼ੌਕ ਸੀ ਬ ਮੈਂ ਮਤਲਬ ਟਿਪ ਟੋਪ
ਲਿਪਸਟਿਕ ਲਿਪਸਟਿਕ ਤਾਂ ਮੇਰੇ ਮੈਨੂੰ ਮੇਨ ਆ ਲਿਪਸਟਿਕ ਮੈ ਨੀ ਮਤਲਬ ਮੈਨੂੰ ਕਿ ਬਈ ਮੈਨੂੰ ਬ੍ਰੈਂਡ ਦੀ ਲਿਪਸਟਿਕ ਚਾਹੀਏ ਮਤਲਬ ਚਾਹੀਦੀ ਆ ਕਿਉਂਕਿ ਇੱਕ ਤਾਂ ਉਹਦਾ ਰੰਗ ਨਹੀਂ ਜਾਂਦਾ
ਆਹੋ ਦੂਜਾ ਹੈ ਨੁਕਸਾਨ ਨ ਦਿੰਦਾ ਨਾ
ਉਹੀ ਤੇ ਬਸ ਇਹ ਚੀਜ਼ਾਂ ਆ ਤੇ ਲਿਪਸਟਿਕਾਂ ਮੇਰੀਆਂ ਮਤਲਬ ਇੱਕ ਤੋਂ ਵੱਧ ਕੇ ਕ ਪਾਈਆਂ
ਫੇਿਰ ਤੇ ਤੁਹਾਨੂੰ ਮਤਲਬ ਤੁਹਾਡੇ ਘਰ ਆਣਾ ਪਏਗਾ
ਆਪਣੀ ਚਾਹ ਕੇ ਕਿਹਨੂੰ ਨੀ ਦਿੰਦੀ
ਅੱਛਾ ਇਹ ਵੀ ਹੈਗਾ
ਵੀ ਬਹੁਤ ਆ
ਇਹ ਮੇਰੇ ਚ ਵੀ ਹੈਗਾ ਜੇ ਮੈਂ ਵੀ ਨਹੀਂ ਦਿੰਦੀ ਕਿਸੇ ਨੂੰ
ਨਾ ਨਾ ਇਹਨਾ ਚੀਜ਼ਾਂ ਮੈਂ ਆਪਣੇ ਸਕੇ ਭੈਣ ਭਰਾਨਾਂ ਨੂੰ ਦਿਓ ਸਵਾਲ ਤਾਂ ਮੇਰਾ ਏਦਾਂ ਵਾ ਕਿ ਬਈ ਮੈਂ ਆਪਣਾ ਕੰਗਾ ਨਾ ਜਿਹੜਾ
ਹਮ ਉਹ ਤੇ ਉਹ ਕੋਈ ਕਿਉਂਕਿ ਕੋਈ ਮਹਿੰਦੀ ਲਗਾਉਂਦਾ ਕੋਈ ਡਾਈ ਲਗਾਉਂਦਾ ਹੈ ਕੋਈ ਕੁਛ ਲਗਾਉਦਾ ਉਹ ਯੂਜ ਕਰਨਾ ਵੀ ਨਹੀਂ ਚਾਹੀਦਾ ਕਿਸੇ ਦਾ ਨਾ ਟਾਵਲ ਅਤੇ ਨਾ
ਹਾਂ ਮੈਂ ਮੇਰੀ ਮਤਲਬ ਨਹੀਂ ਮੇਰਾ ਛੋਟਾ ਭਰਾ ਨਾ ਉ ਤੇ ਕੀ ਕਰਦੈ ਉ ਛੋਟਾ ਤੇ ਓਨੂ ਸ਼ੁਰੂ ਤੋਂ ਸਾਨੂੰ ਛੇੜਨ ਦੀ ਆਦਤ ਆ। ਅਗਲਾ ਬੰਦਾ ਜੇ ਓਨੇ ਮੇਰਾ ਟੋਵੇਲ ਸੁੱਕਦਾ ਦੇਖ ਲਿਆ ਨਾ ਤੇ ਓਦਾ ਨਹੀਂ ਲੱਭ ਰਿਆ
ਹਾਂ, ਓਨੇ ਓਹੀਓ ਯੂਜ ਕਰਨੈ।
ਆਹੋ, ਹਾਂ ਤੇ ਏਹੀ ਹੁੰਦੈ ਫਿਰ ਫਿਰ ਭੈਣਾਂ ਵੀ ਛੋਟੀਆਂ ਹੈਗੀਆਂ ਵੱਡੀਆਂ ਵੀ ਹੈਗੀਆਂ ਭਵੇ ਛੋਟੀਆਂ ਵੀ ਹੈਗੀਆਂ ਵੱਡੀਆਂ ਨੂੰ ਤਾਂ ਚਲੋ, ਠੀਕ ਆ ਮਨ ਜਾਣਗੀਆਂ ਹਨਾ। ਛੋਟੀਆਂ ਨੀ ਮੰਨਦੀਆਂ ਹੈਗੀਆਂ ਔਨਾਂ ਨੂੰ ਮਤਲਬ ਸਾਡੀ ਕੱਪੜੇ ਸਾਡੇ ਹੀ ਚਾਹੀਦੇ ਹਨਾ ਕੋਈ ਚੀਜ਼ ਪਸੰਦ ਆ ਗੀ ਦੀਦੀ ਏ ਦੇ ਦੋ। ਪਰਫਿਊਮ ਦੇ ਦੋ। ਤੇ ਏਦਾਂ ਦੀ ਐ। ਜੇੜੀ ਮੇਰੀ ਸਾਰੀ ਕਨੈਕਸ਼ਨ ਹੈਗੀ ਏ ਨਾ ਕਲੈਕਸ਼ਨ ਸੋਰੀ ਓਹ ਸਾਰਾ ਮਤਲਬ ਸਾਰਿਆਂ ਨੂੰ ਪਸੰਦ ਆਂਦਾ।
ਅੱਛਾ ਬਈ ਜਿਹੜਾ ਬੰਦਾ ਖਰੀਦਦਾ ਰੈੰਦਾ ਨਾ ਓਨੂੰ ਪਤਾ ਹੁੰਦੈ ਕੀ ਚੀਜ਼ ਹੁਣ ਫੈਸ਼ਨ ਚ ਹੈ ਕੀ ਨੀ ਹੈਗ ਜਿਹੜਾ ਬੰਦਾ ਨਹੀਂ ਖਰੀਦਾ ਉਹਨੂੰ ਕੀ ਪਤਾ ਤਾ ਹੋਏਗਾ।
ਮੈਂ ਤੁਹਾਨੂੰ ਦੱਸਾਂ ਏ ਬੈਲਾਵੀਟਾ ਦੇ ਪਰਫਿਊਮ ਸ਼ੁਰੂ ਹੋਏ ਸੀਗੇ ਨਾ ਹੁਣੇ
ਕਦੇ।
ਹਾਂ, ਪਹਿਲਾਂ ਔਫਰ ਚੱਲ ਰਿਆ ਸੀ, ਹੁਣ ਤਾਂ ਮੈੰਗੇ ਹੋ ਗੇ।
ਆਹੋ, ਔ ਮੇਰੀ ਸਿਸਟਰ ਦੀ ਬੇਟੀ ਏ ਨਾ ਔਨੇ ਮੰਗਾਈਆਂ ਸੀ ਨਾ ਔਨੇ ਮੇਰੀਆਂ ਨਾ ਪੰਜ ਪੀਸ ਮੰਗਾਏ ਸੀ ਤੇ ਔਫਰ ਵੇ ਜੇ ਤਿੰਨ ਦੇ ਨਾਲ ਦੋ ਫ੍ਰੀ ਮਿਲੇ ਸੀ।
ਅੱਛਾ, ਹਾਂ ਔ ਵਿੱਚ ਵਾਧੂ ਚਲਿਆ ਸੀਗਾ ਵੈਲਟਾਈਨ ਵੀਕ ਤੇ
ਓਹਨੇ ਐਮ ਕੈਫੇਨ ਦਾ ਵੀ ਮੰਗਾਏ ਸੀ। ਉ ਵੀ ਓਦੇ ਤੇ ਵੀ ਔ ਦ ਦੋ ਦੇ ਨਾਲ ਤੇੰਨ ਫ੍ਰੀ ਸੀ ਐੱਮ ਕੈਫਿਨ 'ਤੇ।
ਹਾਂ, ਮੈਂ-ਮੈਂ-ਮੈਂ, ਜਦੋਂ ਮਤਲਬ ਅ ਸਿੰਗਲ ਪੀਸ ਹੀ ਚਲਿਆ ਸੀਗਾ ਕੈਫੇਨ ਦਾ ਮੈਂ ਮੰਗਾਆ ਸੀਗਾ ਇਦੀ ਫਰੈਗਰੈਂਸ ਬੌਤ ਵਧੀਆ ਵਾ, ਆਹ ਜੇੜਾ ਪਿੰਗ ਹਾਂ। ਤੇ, ਠੀਕ ਆ ਜੀ‌
ਓ
ਓਕੇ ਸਤ ਸ੍ਰੀ ਅਕਾਲ ਜੀ।